ਹੈਲੋ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤ ਸ੍ਰੀ ਕਾਲ ਭਾਬੀ ਜੀ। ਹੋਰ ਕੀ ਹਾਲ ਚਾਲ
ਬਸ ਵਧੀਆ ਵੀ। ਤੁਸੀਂ ਦੱਸੋ ਕਿਵੇਂ ਓ?
ਠੀਕ ਏ, ਸਭ ਵਧੀਆ।
ਹੋਰ ਕੀ ਸਭ ਵਧੀਆ ਜੀ, ਸਭ ਵਧੀਆ। ਤੁਸੀਂ ਦੱਸੋ ਘਰੇ ਸਾਰੇ ਕਿੱਦਾਂ ਆ?
ਸਭ ਠੀਕ-ਠਾਕ, ਵਧੀਆ-ਵਧੀਆ, ਬੱਚੇ ਵੀ ਠੀਕ ਠਾਕ ਨੇ।
ਹੋਰ ਕੰਮ ਨਿਬੜ ਗਿਆ ਥੋਡਾ?
ਹਾਂਜੀ, ਹਾਂਜੀ, ਬਸ ਫ੍ਰਰੀ ਸੀਗੀ। ਬੱਚੇ ਗਏ ਦੇ ਸੀ ਦਾਦੀ ਘਰ। ਆਪਨਾ ਓਧਰ, ਆਪਨੇ। ਹਾਂਜੀ, ਹਾਂਜੀ। ਜੀ। ਮੈਂ ਫ੍ਰਰੀ ਸੀਗੀ ਘਰ। ਘਰ ਹੁੰਦੇ ਆ ਤੇ ਬਸ ਸਾਰਾ ਦਿਨ ਬਸ ਉਹ ਬਨ ਈ ਨੀ ਰਿਹਾ ਪ੍ਰੋਗਰਾਮ ਥੋੜਾ ਤੁਹਾਡੇ ਭਾਜੀ ਨੂੰ ਕੰਮ ਹੁੰਦਾ ਨਾ। ਫੇਰ ਬੱਚਿਆਂ ਦੀਆ ਤਾਂ ਛੁੱਟੀਆਂ ਪਰ ਉਹਨਾਂ ਦਾ ਨੀ ਬਨ ਰਿਹਾ ਸੀ ਫੇਰ ਮੈਂ
ਆ ਜਾਓ ਕਿਉਂਕਿ ਬਣਾਣਾ ਪੈਂਦਾ ਆ ਕਿਉਂਕਿ ਆਪਣੇ ਤਾ ਕੰਮ ਖ਼ਤਮ ਨੀ ਹੁੰਦੇ ਬੱਚਿਆਂ ਨੂੰ ਵਿਚਾਰਿਆਂ ਨੂੰ ਹੁਣ ਛੁੱਟੀ ਹੁੰਦੀ ਆ ਮੁੜ ਕੇ ਬਡੇ ਹੋਗੇ ਫੇਰ ਉਹਨਾਂ ਨੇ ਆਪਣੇ ਬੜੀਆਂ ਕਲਾਸਾਂ ਚ ਪੜ੍ਹਾਈਆਂ ਚ ਲੱਗ ਜਾਣਾ ਫੇਰ ਕਿਹਨੂੰ ਕਿਹਣੇ ਘੁੰਮਾਣਾ
ਨਹੀਂ ਆ ਗੱਲ ਤੁਹਾਡੀ ਸਹੀ ਏ ਬਸ ਕੋਈ ਨੀ ਬਨਾਂਦੇ ਪਏ ਪ੍ਰੋਗਰਾਮ ਦੇਖੋ ਅਜੇ ਤੱਕ ਤਾਂ ਬਨਿਆ ਨਹੀਂ ਹੋ ਗਏ ਤਿੰਨ ਚਾਰ ਦਿਨ ਤੋਂ ਕਹਿ ਰਹੇ ਆ ਤੇ
ਹਾਂਜੀ ਕਿਉਂਕਿ ਥੋਹਨੂੰ ਕੰਮ ਪਤਾ ਕੀ ਆ ਨਾਲੇ ਪੇਕਿਆਂ ਦਾ ਵੀ ਦਿਲ ਹੋਰ ਹੋ ਜਾਂਦਾ ਬੱਚਿਆਂ ਨਾਲ ਨਾਲੇ ਆਪਣਾ ਵੀ ਕੁਛ ਹੋਰ ਦਿਲ ਹੋ ਜਾਂਦਾ।
ਸਈ ਗੱਲ ਏ ਨਹੀਂ ਨਹੀਂ ਬਨਾਵਾਂਗੀ ਬਸ ਕਹਿ ਰਹੇ ਸੀ ਛੁੱਟੀਆਂ ਦੇਖੋ ਅੱਧੀਆ ਤਾਂ ਨਿਕਲ ਈ ਗਈਆਂ ਏਦਾਂ ਹੀ ਕਹਿੰਦੇ ਕਰਾਂਂਦੇ ਪਹਿਲੇ ਥੋੜਾ ਸਮਰ ਕੈਂਪ ਜੁਆਇਨ ਕੀਤਾ ਦਾ ਸੀਗਾ ਉਹ ਬਸ ਤਾ ਇੱਕ ਹੋਇਆ ਉਹਨਾ ਨੂੰ ਕੰਪਲੀਟ ਕੀਤਾ ਇਹਨਾਂ ਨੇ
ਕਾਹਦਾ ਕੀਤਾ ਸੀਗਾ ਸਮਰ ਕੈਂਪ ਚ ਕੀ ਐਕਟੀਵਿਟੀ ਸੀ।
ਉਹ ੳਹਦੇ ਚ ਬਸ ਬੱਚਿਆਂ ਨੂੰ ਡਰਾਇੰਗਸ ਖਾਈ ਖ ਅਤੇ ਉਹ ਆਰਟ ਦਾ ਥੋੜ੍ਹਾ ਸਿਖਾਇਆ ਸੀਗਾ ਹਾਂ। ਇੱਕ ਦਿਨ ਉਹ ਨੇ ਪਰਸਨੈਲਿਟੀ ਡਿਵੈਲਪ ਉਹਨਾਂ ਦਾ ਦਿਖਾ ਦੱਸਿਆ ਸੀ ਬੱਚਿਆਂ ਨੂੰ ਤੇ ਇੱਕ ਦਿਨ ਹਾਂ ਤੇ ਫੇਰ ਇੱਕ ਦਿਨ ਉਹ ਲੈ ਗਏ ਸੀ ਨੂੰ ਡਿਜੀਟਲ ਲਾਇਬ੍ਰੇਰੀ ਦਿਖਾਉਣ ਤੇ ਇੱਕ ਦਿਨ ਬੈਂਕ ਖੱਚ ਉਹਨਾਂ ਨੇ ਬੱਚਿਆਂ ਨੂੰ ਜਿੱਦਾਂ ਚੈੱਕ ਵਗੈਰਾ ਕਿੱਦਾਂ ਕਰਨਾ ਉਸ ਮਤਲਬ ਸਮਝਾਇਆ ਸੀਗਾ ਹਾਂ ਇੱਕ ਦਿਨ ਸਾਈਕਲਿੰਗ ਵਗੈਰਾ। ਵੈਰਾ ਕਰਵਾਈ ਮਤਲਬ ਪੂਰੇ ਉਹਨ ਵੀ ਦਾ ਸੀਗਾ ਰੋਜ਼ ਨਿਊ ਐਕਟੀਵਟੀ ਉਹਨਾਂ ਨੇ ਕਰਵਾਈ ਬੱਚੇ ਨੂੰ ਹਾਂਜੀ ਹਾਂਜੀ ਜੀ
ਹਾਂਜੀ ਮੈਂ ਪਤਾ ਕਿੱਦਾਂ ਕਰਦੀ ਹ ਹਾਂਜੀ ਹਾਂਜੀ ਬੋਲੋ ਤੁਸੀਂ ਆਪਾਂ ਏਦਾਂ ਕਰਦੇ ਹਾਂ ਜਿਵੇਂ ਅਹ ਆਪ ਲਈਏ ਜਿਵੇਂ ਹੁਣ ਟੂਥਸਡ ਟਵੰਟੀ ਫੋਰ ਚ ਦੋ ਹਜ਼ਾਰ ਚੌਵੀ ਚ ਛੁੱਟੀਆਂ ਪਈਆਂ ਸੀ ਤਾਂ ਮੈਂ ਸੋਚਿਆ ਹੋਇਆ ਸੀ। ਵੀ ਮੈਂ ਮੇਰੇ ਬੇਟੇ ਨੂੰ ਚੈਸ ਕਰਾਉਣਾ। ਤਾਂ ਉਹ ਚੈਸ ਚ ਹੀ ਪੂਰਾ ਕੰਪਲੀਟ ਕਰਦਾ। ਤੇ ਜਿਹੜੀਆਂ ਦੂਜੇ ਦੋ। ਹਾਜ਼ਾਰ 'ਚ ਪਈਆਂ ਉਹ ਚ ਮੈਂ ਸੋਚ ਲਿਆ ਸੀਗਾ ਵੀ ਇਹਨੂੰ ਇਮੀਗ ਕਰਾਉਣੀ ਆ ਫਿਰ ਉਹ ਸਵਿਮਿੰਗ ਚ ਟਰੇਨ ਕਰਾਤਾ ਮੈਂ ਇਦਾਂ ਕਰਦੇ ਕਰਦੇ ਹੁਣ ਜਿਆਦਾਤਰ ਇਹੀ ਚੱਲ ਰਿਹਾ ਹੈਗਾ-ਜਿਵੇਂ ਜਨਰਲ ਨੌਲੇਜ ਹੈਲੋ ਉਹ ਅਮਰੀਕਾ ਪੱਤਾ ਪਾ-ਕੈਨੇਡਾ-ਅਦਰ ਜਿੰਨੀਆਂ ਵੀ ਸਟੇਟਸ ਨੇ ਫੋਰਨ ਦੀਆਂ ਉਹਨਾਂ ਉੱਤੇ ਸਟਡੀ ਕਰ ਰਿਹਾ ਤਾਂ ਉਹਦਾ ਉਹ ਚੀਜ਼ ਪੱਕੀ ਕਰਨੀ ਆ ਹੁਣ ਉਹਦੇ ਕਿੱਥੇ ਚੱਲ ਰਿਹਾ ਹੁਣ ਉਹਦਾ ਮਤਲਬ ਇੱਕ ਇੱਕ ਛੁੱਟੀਆਂ ਚ ਆਪਾਂ ਸੋਚ ਸਕਦੇ ਆ ਵੀ
ਨਹੀਂ ਨਹੀਂ ਵਧੀਆ ਗੱਲ ਹੈ। ਨਹੀਂ ਬੱਚੇ ਹਾਂਜੀ, ਨਹੀਂ ਉਹ ਗੱਲ ਤੁਹਾਡੀ ਸਹੀ ਹੈ ਬਿਲਕੁਲ, ਨਹੀਂ ਨਹੀਂ ਬ
ਤੇ ਇਹਦੇ ਚ ਤਾਂ ਬੱਚੇ ਤੱਕ ਆ ਸਵੀਮਿੰਗ ਤਾਂ ਬਹੁਤ ਬਹੁਤ ਜ਼ਰੂਰੀ ਆ, ਹੁਣ ਤੁਸੀਂ ਨਿਊਜ਼ ਚ ਦੇਖਿਆ ਹੋਣਾ ਜਿਹੜੀਆਂ, ਖ਼ਬਰਾਂ ਆਉਂਦੀਆਂ ਉਹਨਾਂ ਦੇਖਿਆ ਹੋਣਾ, ਕਿੰਨੇ ਲੋਗ ਡੁੱਬ ਡੁੱਬ ਕੇ ਮਰੇ ਆ, ਵਰਿੰਦਾ ਵਨ ਦੇ ਇੱਕ ਹਾਦਸਾ ਹੋ ਗਿਆ ਸੀ। ਉਹ ਹਾਦਸਾ ਹੋਇਆ ਮੁੜਕੇ ਫਿਰ ਹੋਰ ਇੱਕ ਜਗ੍ਹਾ ਮੇਰੇ ਖਿਆਲ ਤਾਂ ਉਹ ਸੀਗਾ, ਅਹਿਮਦਾਬਾਦ ਦੇ ਆਈਡ ਸਾਈਡ ਕਿਤੇ, ਉੱਥੇ ਵੀ, ਬੱਚੇ ਡੁੱਬ ਕੇ ਮਰ ਗਏ ਛੋਟੇ ਛੋਟੇ ਬੱਚੇ ਤਲਾਬ ਚ ਡੁੱਬ ਕੇ ਮਰ ਗਏ ਆ, ਕੋਈ ਨਦੀਆਂ ਚ ਡੁੱਬ ਕੇ, ਮਰ ਗਏ ਆ। ਤੇ ਇਸ ਕਰ ਕਿ ਬੱਚਿਆਂ ਨੂੰ ਤਾਂ, ਬਹੁਤ ਜ਼ਰੂਰੀ ਹੈ ਸਵੀਮਿੰਗ।
ਹਾਂਜੀ ਨਹੀਂ ਸਵੀਮਿੰਗ ਸਹੀ ਗੱਲ ਹੈ ਬਿਲਕੁਲ ਉਹ ਛੋਟੇ ਹੁੰਦੇ ਦੇਖ ਲਓ ਹੁਣ ਉੱਥੇ ਉਹਨਾਂ ਨੇ ਕੋਈ ਉਹ ਥੋੜ੍ਹੀ ਨਾ ਉਹ ਤਾਂ, ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾ ਦਿੰਦੇ ਨੇ ਸਾਡੇ ਇੱਥੇ, ਮਤਲਬ ਕਿ ਲੋਕ, ਮਤਲਬ ਕਿੰਨਾ ਏਦੀ ਸੋਚ ਨਾ ਬਸ, ਸੋਚਦੇ ਰਹਿਣਗੇ ਇੰਨਾ ਛੋਟਾ ਛੋਟਾ ਬੜਾ।
ਹਨਾ, ਉਹ ਐਂ ਸੋਚ ਨਾ ਨਾ ਏਦਾਂ ਨਾ ਕਰੀ, ਇੱਥੇ ਤੂੰ ਛਾਲ ਨਾ ਮਾਰੀ, ਇੱਥੇ ਤੂੰ ਡਿੱਗ ਜੇਗਾ, ਤੂੰ ਐਂ ਨਾ ਕਰੀ। ਉਹ ਬੱਚੇ ਕਹਿੰਦੇ ਆ ਵੀ ਆ ਸਾਨੂੰ ਕੁਛ ਕਰਨ ਕਾਰਨ ਨਹੀਂ ਦਿੰਦੇ ਮੁੜਕੇ ਫੇਿਰ ਬੱਚੇ ਨਿੱਕੀ, ਨਿੱਕੀ ਚੀਜ਼ ਤੋਂ ਜਦੋਂ ਡਰਦੇ ਆ ਲੈ ਤੂੰ ਤਾਂ ਨਿੱਕੀ ਨਿੱਕੀ ਗੱਲ ਤੋਂ ਡਰਦਾ
ਉਹ ਪਤਾ ਕੀ ਹੁੰਦਾ ਉਹ ਉਹ ਮਾਂ ਪਿਓ ਵੀ ਤਾਂ ਫੇਰ ਇਹੀ ਸੀ। ਸ ਚੋਂ ਆਏ ਹੁੰਦੇ ਨੇ ਫੇਿਰ ਉਹਨਾਂ ਨੇ
ਆਹੀ ਤਾਂ ਗੱਲ ਆ ਹੁਣ ਨਾ ਫੇਰ ਵੀ ਆਪਣਾ ਟਾਈਮ ਏਦਾਂ ਸੀਗਾ ਹੁਣ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਸਾਰੇ ਔਖੇ ਬਿੰਗੇ ਸਿੰਗੇ ਸਾਰੇ ਕੰਮ ਕੀਤੇ ਆ ਸਾਡੇ ਡੈਡੀ ਨੇ ਸਾਨੂੰ ਸਟਾਰਟਿੰਗ ਤੋਂ ਸਪੋਰਟਸ ਚ ਪਾਇਆ ਸੀ। ਫੁੱਟਬਾਲ ਚ ਸਾਡੇ ਰੋਜ਼ ਨਿੱਤ ਸੱਟਾਂ ਲੱਗੀਆਂ ਹੁੰਦੀਆਂ ਸੀ। ਸਾਡੇ। ਨਿਤ ਫੇਰ ਅਸੀਂ ਤਾਂ ਐਂ ਨੀ ਸਾਡੇ ਡੈਡੀ ਨੇ ਸਾਨੂੰ ਐਂ ਨੀ ਰੱਖਿਆ ਸੀਗਾ। ਹਾਂ ਮੰਮੀ ਥੋੜ੍ਹਾ ਜਿਹਾ ਕਰ ਜਾਂਦੇ ਸੀਗੇ। ਫੇਰ ਆਪਾਂ ਮੰਮੀ ਨੂੰ ਕਹਿੰਦੇ ਸੀ ਕੋਈ ਗੱਲ ਨਹੀਂਂ। ਹੁਣ ਦਾ ਕੀ ਹਾਲ ਆ। ਸ਼ੇਰ ਪੁੱਤ ਸ਼ੇਰ ਪੁੱਤ ਪਰ। ਕਰਨ ਕੱਖ ਨਹੀਂ ਦਿੰਦੇ।
ਅੱਛਾ ਹਾਂ ਨੀ ਸਹੀ ਗੱਲ ਹੈ। ਓਦਾ ਸਾਡੇ ਬੱਚੇ ਬੜੇ ਸ਼ਰਾਰਤੀ ਨੇ ਅਸੀਂ ਕਹਿੰਦੇ ਕਿ ਚਲੋ ਟਿੱਕ ਗਏ ਤਾਂ ਬਹਿਣਾ ਨਹੀਂ ਕਦੀ ਕੁਛ ਕਦੀ ਦਵਾਰਾ ਤੇ ਚੜੇਗਾ ਛੋਟਾ ਤਾਂ ਮੇਰਾ। ਕੋਈ ਜਮਪਿੰਗ ਕਰਾ ਲੈ ਕੋਈ ਦਰਵਾਜਿਆਂ ਤੇ ਉਹ ਸਗੋਂ ਸਾਡੇ ਨਾ ਵੱਡੇ ਨੇ ਘਰ ਦੇ ਉਹ ਸਗੋਂ ਥੋੜਾ ਡਾਂਟਣਗੇ। ਉਹ ਸਗੋਂ ਡਾਂਟਦੇ ਨੇ ਕਿ ਕੀ ਕਰਦੇ। ਦੇ ਨਾ ਸਗੋਂ ਮੈਂ ਤਾਂ ਕਹਾਂਗੀ ਚਲ ਕੋਈ ਗੱਲ ਨੀ ਬੱਚੇ ਕਰਨਾ ਚਾਹੀਦਾ ਹਰ ਇੱਕ।
ਹੁਣ ਮੇਰਾ ਬਿਲਕੁਲ ਮੇਰਾ ਮੁੰਡਾ ਡਿੱਗ ਡੁਗ ਕੇ ਆ ਜਾਂਦਾ ਨਾ। ਇਹ ਮੈਨੂੰ ਆ ਕੇ ਨਹੀਂ ਦੱਸਦਾ। ਦੂਜੇ ਦਿਨ ਜਦੋਂ ਮੈਂ ਇਹਨੂੰ ਚੇਂਜ ਕਰਦੀਆਂ ਜਾਂ ਨਿਵਾਉਦੀਆਂ ਵਉਂਦੀਆਂ ਫੇਰ ਮੈਂ ਪੁੱਛਦੀਾਂ ਆਹ ਕੀ ਹੋਇਆ। ਫੇਰ ਕਹਿੰਦਾ ਮੈਂ ਨਾ ਕੱਲ ਡਿੱਗ ਗਿਆ ਸੀ। ਸੀ। ਮੈਂ ਕਿਹਾ ਇੰਨੀ ਜ਼ਿਆਦਾ ਲੱਗੀ ਆ। ਕੋਈ ਗੱਲ ਨੀ ਮੰਮਾ ਲੱਗਦੀ ਰਹਿੰਦੀ ਆ।
ਸਹੀ ਗੱਲ ਸਾਡੇ ਵੀ ਹੈ ਏਦਾਂ ਹੀ ਨੇ ਦੱਸਦੇ ਨੀ ਹੈਗੇ, ਨਹੀਂ ਵਧੀਆ ਚਾਹੀਦਾ ਵੀ ਹੈ ਹਾਂ ਫੇਰ ਦੁਬਾਰਾ ਐ ਵੀਂ ਲੱਗਦਾ, ਨਾ ਨਹੀਂ ਨਹੀਂ ਸਹੀ ਗੱਲ ਹੈ ਮੇਰਾ ਬੇਟਾ ਵੀ ਇਵੇਂ ਹੀ ਦੱਸਦਾ ਨੀ ਹੈਗਾ। ਛੋਟਾ ਆਕੇ ਉਹ ਨੈਕਸਟ। ਤੇ ਮੈਂ ਵੀ ਇੱਦਾਂ ਦੇਖਣਾ ਮੈਂ ਕਹਿੰ ਇੰਨੀ ਸੱਟ ਲੱਗ ਗਈ ਤੂੰ ਤਾ ਦੱਸਿਆ ਹੀ ਨੀ ਉਹ ਕਹਿੰਦਾ ਕੋਈ ਨੀ ਕੋਈ ਨੀ ਚਲੋ। ਮਤਲਬ ਉਹਨਾਂ ਨੂੰ ਪਤਾ ਵੀ ਮੈਂ ਜ ਦੱਸਿਆ ਤੇ ਫਿਰ ਡਾਂਟ ਪੈਣੀ ਫਿਰ ਉਹਨਾਂ ਦੁਬਾਰਾ ਸਾਨੂੰ ਭੇਜਣਾ ਨਹੀਂ।
ਹਾਂਜੀ -ਹਾਂਜੀ ਆਹੀ ਗੱਲ ਆ ਤੇ ਫੋਰਨ ਦੇ ਵਿੱਚ ਦੇਖ ਲਓ ਜੰਮਦੇ ਬੱ ਬਚੇ ਸਵਿਮਿੰਗ 'ਚ ਪਾ ਦਿੰਦੇ ਆ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੀ ਬਾੜੀ ਜੇ ਬੋਡੀ ਆ ਬੋਡੀ ਅਹ ਉਹ ਗਰੋ ਕਰਦੀ ਹੁੰਦੀ ਆ। ਹੁਣ ਪਤਾ ਕੀ ਆ ਅੱਠ ਸਾਲ ਦੇ ਬੱਚੇ ਨੂੰ ਤੁਸੀਂ ਤੁਸੀਂ ਜਿੰਨਾ ਕੁ ਜਿਵੇਂ ਘੜਨਾ ਉਵੇਂ ਘੜ ਲਓ।
ਹਾਂਜੀ ਸਹੀ ਗੱਲ ਐ।
ਕਰ ਲਓ ਹੁਣ ਅੱਠ ਸਾਲ ਦਾ ਬੱਚਾ ਤੁਹਾਡਾ ਦਸ ਲੈਂਗੁਏਜ ਸਿੱਖ ਸਕਦਾ ਆ ਤੁਹਾਨੂੰ ਪਤਾ ਇਹ ਗੱਲ ਅੱਠ ਸਾਲ ਤੱਕ ਤੁਸੀਂ ਤੁਹਾਡੇ ਬੱਚੇ ਨੂੰ ਜੋ ਆਦਤਾਂ ਪਾਉਣ ਉਹੋ ਤਾਂ ਪਾ ਦੋ ਫੇਰ ਮੁੜਕੇ ਫੇਰ ਤੁਸੀਂ ਫੇਰ ਜਿੰਨਾ ਮਰਜੀ ਮੱਥਾ ਮਾਰਲੋ ਫੇਰ ਨੀ ਉਹ ਮੁੜਦੇ ਹੁਣ ਮੇਰਾ ਜਿਹੜਾ ਮੁੰਡਾ ਉਹਨੂੰ ਪੰਜ ਲੈਂਗਏਜਜ਼ ਆਉਂਦੀਆਂ। ਮੇਰੇ ਬੱਚੇ ਨੂੰ ਪੰਜ ਲੈਂਗੁਏਜ ਆਉਂਦੀਆਂ ਪੰਜਾਬੀ ਮਾਂ ਬੋਲੀ ਜਿਹੜੀ ਹੈ ਫੇਰ ਮਰਾ ਠੀ ਆਉਂਦੀ ਆ ਉਹਨੂੰ ਹਿੰਦੀ ਆਉਂਦੀ ਆ, ਇੰਗਲਿਸ਼ ਆਉਂਦੀ ਆ। ਪੰਜਵੀਂ ਫਰੈਂਚ ਆਉਂਦੀ ਆ ਉਹਨੂੰ ਪੰਜੋਂ ਲੈਂਗੁਏਜ ਬਹੁਤ ਪਰਫੈਕਟਲੀ ਆਉਂਦੀਆਂ ਨੇ।
ਚਲੋ ਵਧੀਆ ਗੱਲ ਹੈ ਫੇਰ
ਆ ਹਾਂ ਉਹ ਮਿਹਨਤ ਆਪਣੀ ਵੀ ਬਹੁਤ ਜ਼ਿਆਦਾ ਲੱਗਦੀ ਹੈ ਇਹਦਾਂ ਦੀ ਗੱਲ ਬੱ ਬੱਚਿਆਂ ਦੀ ਫੇਰ ਨ ਇੰਨੀ ਲੱਗਦੀ। ਬੱਚਿਆਂ ਨੂੰ ਇਹ ਇਹਨਾਂ ਦਾ ਮਾਈੰਡ ਹੀ ਕੰਪਿਊਟਰ ਹੈ ਪਰ ਅਪ ਉਹੀ ਆਪਣਾ ਟਾਈਮ ਦੇਣਾ ਪੈਂਦਾ ਬੱਚਿਆਂ ਨੂੰ ਤਾਂ ਬੱਚੇ
ਇਹ ਤਾਂ ਗੱਲ ਸਹੀ ਹੈ ਬਿਲਕੁਲ ਤੁਹਾਡੀ
ਜਿੰਨਾ ਚਿਰ ਅਸੀਂ
ਬਟ ਓਹੀ ਨਾ ਸਾਡੇ, ਸਾਡੇ ਪਰ ਥੋੜੀ ਜਿਹੀ ਹੋਰ ਗੱਲ ਹੁੰਦੀ ਹੈ। ਵੱਡੇ ਹੁੰਦੇ ਨੂੰ ਕਹਿੰਦੇ ਕੀ ਕਰਨ ਆਣਾ ਤੁਸੀਂ। ਤੁਹਾਨੂੰ ਪਤਾ ਨਾ ਵੱਡੇ ਘਰ ਹੁੰਦੇ ਨੇ। ਉਹ ਥੋੜ੍ਹ ਰੋਕ-ਟੋਕ ਜ਼ਿਆਦਾ ਹੁੰਦੀ ਹੈ ਹਰ ਗ ਤੇ ਬੱਚੇ ਨਾ
ਪਤਾ ਕੀ ਗੱਲ ਆ ਰੋਕ-ਟੋਕ ਚਾਹੇ ਵੱਡਾ ਘਰ ਆ ਚਾਹੇ ਛੋਟਾ ਹੁਣ ਅ, ਬਹੁਤ ਸਾਰੀ ਪ੍ਰੋਬਲਮਸ ਮੈਨੂੰ ਵੀ ਆਈਆਂ ਪਵਨੂਰ ਇੱਥੇ ਤੱਕ ਲਿਆਣ ਨੂੰ। ਸਭ ਤੋਂ ਪਹਿਲਾਂ, ਮੈਂ ਕਹੂੰਗੀ ਵੀ ਇਹ ਨੂੰ ਇਹ ਸਿਖਾਣਾ ਤਾਂ ਦੂਜੇ ਨੇ ਨਾ, ਨਾ ਕੋਈ ਲੋੜ ਨਹੀਂ ਛੋਟਾ ਜਾ ਤੇ ਹੈ, ਫੇਰ ਠੀਕ ਹੋਜੂ ਫੇਰ ਸਿੱਖ ਜੂ ਫੇਰ ਐਂ ਕਰਜੂ ਪਰ ਉਹਦੇ ਉੱਤੇ ਦ੍ਰਿੜ ਰਹਿਣਾ ਉਹ ਬਹੁਤ-ਬਹੁਤ ਔਖਾ ਸਾਰੇਆਂ ਦੇ ਨਾਲ ਸਾਰੇਆਂ ਨਾਲ ਕਰੋਸਸ ਕਰਲਓ ਮ ਫੇਰ ਮੈਂ ਤੇ ਇੱਕੋ ਜਿਹੀ ਲੜ ਫੜੀ ਸੀ। ਜਿਹਨੂੰ ਬੁਰਾ ਲੱਗਦਾ, ਬੁਰਾ ਲੱਗੀ ਜਾਵੇ, ਜਿਹਨੂੰ ਮਾੜਾ-ਚੰਗਾ ਲੱਗਣਾ ਆਪੇ, ਮੈਨੂੰ ਕੀ ਮੇਰੇ ਬੱਚੇ ਨੂੰ ਕਰਾਉਣਾ ਕੀ ਚੰਗਾ ਕੀ ਮਾੜਾ ਆ, ਉਹ ਮੈਂ ਆਪੇ ਦੇਖ ਲੂ। ਫੇਰ ਜਿਹਨੂੰ ਮੈਂ ਆਪਾਂ ਮਾੜੇ ਤਾਂ ਮਾੜੇ, ਫੇਰ-ਫੇਰ ਆਪਾਂ, ਫੇਰ ਮੈਂ ਪਵਨੂਰ ਨੂੰ ਆਪਣਾ ਸਮੂਥਲੀ ਲੈ ਕੇ ਚੱਲੀ ਪ੍ਰੋਬਲਮਸ ਮੈਨੂੰ ਬਹੁਤ ਸੀਗੀਆਂ। ਪਰ ਹੁਣ ਸਾਰੇ ਉਹੀ ਜਿਹੜੇ ਜਿਹੜੇ ਮਨਾ ਕਰਦੇ ਸੀ, ਉਹੀ ਕਹਿੰਦੇ ਆ, ਉਹਨਾਂ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਆ, ਵੀ ਹਾਂ ਵੀ ਸਾਰੇ ਜਦੋਂ ਕਹਿੰਦੇ ਆ ਵੀ ਤੁਹਾਡਾ ਇੰਨਾ ਛੋਟਾ ਬੱਚਾ ਆ ਪੰਜ ਸਾਲਾਂ ਦਾ ਉਹ ਇੰਨੀਆਂ ਚੀਜ਼ਾਂ ਇੰਨੀਆਂ ਲੈਂਗੁਐਜ ਬਹੁਤ ਸੋਹਣੀਆਂ ਬੋਲਦਾ ਅਹ ਪੜ੍ਹਾਈ ਚ ਵੀ ਬਹੁਤ ਅੱਗੇ ਆ।
ਵਧੀਆ ਨਹੀਂ-ਨਹੀਂ, ਚਲੋ ਵਧੀਆ ਗੱਲ ਏ। ਮਾਂ ਪਿਓ ਦਾ ਹੀ ਹੁੰਦਾ ਚਲੋ, ਮਾਂ ਦਾ ਹੀ ਸਪੋਰਟ ਹੁੰਦਾ ਚਲੋ ਕਿਉਂਕਿ ਮਦਰ ਨੇ ਹੀ ਰਹਿਨਾ ਜਿਆਦਾਤਰ ਚਲੋ
ਪਤਾ ਕੀ ਗੱਲ ਆ ਨਹੀਂ ਗੱਲ ਇਹ ਇਹ ਨੀ ਛੱਡੀ ਦੀ ਹੁੰਦੀ, ਬਾਹਰ ਜਾਂਦੇ ਆ ਅੱਜ ਦੇ ਟਾਈਮ ਦੇ ਵਿੱਚ ਜੇ ਮਦਰ ਦਾ ਜਿੰਨਾ ਹੱਥ ਆ
ਹੱਥ ਤਾਂ ਹੈ, ਤੁਹਾਡੀ ਗੱਲ ਸਮਝ ਥੀਮ ਹੈ ਬਟ,
ਬੰਦਿਆਂ ਨੂੰ ਵੀ ਬੰਦਿਆਂ ਨਹੀਂ, ਬੰਦਿਆਂ ਨੂੰ ਵੀ ਅੱਗੇ ਆਣਾ ਚਾਹੀਦਾ।
ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਸਾਡੀ ਦਾ, ਸੋਚ ਹੈ ਬਟ ਹੁਣ ਜੇ ਬੰਦੇ ਨਾ ਅੱਗੇ ਆਣ ਤੇ ਫਿਰ ਤਾਂ ਮਦਰ ਨੀ ਕਰਨਾ ਨਾ ਗਲਤ ਸਾਰੀ ਉਹ ਆ ਗਈ ਨਾ ਕਰਨਾ ਪਏਗਾ ਨਾ ਹੁਣ ਨਹੀਂ ਸਮਝ ਰਹੇ
ਠੀਕ ਤਾਂ ਮੈਂ ਇਹਏ ਜਿਹੇ ਜ ਜਿਹੇ ਪੇਰੈਂਟਸ ਦੇਖੇ ਆ ਵੀ ਭਾਈ ਠੀਕ ਆ ਬਾਹਰੋਂ ਆ ਗਿਆ ਕੋਈ ਗੱਲ ਨੀ ਜੇ ਤੂੰ ਬੱਚੇ ਨੂੰ ਕਿਉਂਕਿ ਇੱਕ ਬੱਚਾ ਸੰਭਾਲਣਾ ਤੇ ਘਰ ਦੇ ਬੜੇ ਮੈਂਬਰ ਪੰਜ ਸੰਭਾਲ ਲਈ ਇੱਕ ਬਰਾਬਰ
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਤੁਹਾਡੀ
ਇਹ ਗੱਲ ਹੁੰਦੀ ਆ ਸਾਰੀ ਗੱਲ ਸਮਝ ਤੇ ਆ ਕੇ ਖਤਮ ਹੁੰਦੀ ਆ ਬਸ ਸਮਝ ਜਿਹਦੀ ਜਿੰਨੀ ਆ ਉੱਥੇ ਆ ਕੇ ਤੁਹਾਡੀ ਗੱਲਾਂ ਖਤਮ ਹੋ ਜਾਣੀ ਆ ਫੇਰ ਦੇਖਲੋ ਥੋਡੀ ਸਮਝ ਕਿੰਨੀ ਆ ਕਿੱਥੇ ਆਪਾਂ ਨੂੰ ਵੀ ਡਿਪ੍ਰੈਸ਼ਨ ਹੋ ਜਾਂਦਾ। ਕਈ ਵਾਰੀ ਵੀ ਜਿਵੇਂ ਬੱਚੇ ਹੋਣ ਤੋਂ ਬਾਅਦ ਵੀ ਆਪਾਂ ਆ ਵੀ ਕਰਨਾ ਆ ਆ ਵੀ ਕਰਨਾ ਆ ਸਾਨੂੰ ਸਪੋਰਟ ਦੀ ਸਗੋਂ ਜ਼ਿਆਦਾ ਲੋੜ ਹੁੰਦੀ ਆ।
ਹਾਂਜੀ ਹਾਂਜੀ ਚਲੋ ਫਿਰ ਮੈਂ ਤੁਹਾਨੂੰ ਕਰਾਂਗੀ ਫੋਨ ਹੈਨਾ ਹੈਨਾ ਹਾਂਜੀ ਚੰਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਸਤਿ ਸ਼੍ਰੀ ਅਕਾਲ